ਹੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ?
ਠੀਕ ਨੇ ਜੀ, ਤੁਸੀਂ ਦੱਸੋ ਆਪਣੇ?
ਹਾਂਜੀ, ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਬਾ ਯਾਰਮ ਥੋੜਾ ਵਿਹਲੇ ਹੋਏ ਸੀ, ਦੁਪਹਿਰ ਦੀ ਰੋਟੀ ਤੋਂ। ਤੇ ਹੁਣ ਮਸ਼ੀਨ ਰੱਖੀ ਸੀ ਥੋੜਾ ਕੁਛ, ਸਿਲਾਈ ਸਲੁਈ ਮੈਂ ਕਿਹਾ ਕਰ ਲਈਏ।
ਅੱਛਾ, ਅੱਛਾ ਹਾਂ, ਹਾਂ। ਮੈਂ ਵੀ ਤੁਹਾਨੂੰ ਤਾਂ ਹੀ ਫੋਨ ਕੀਤਾ ਸੀ, ਮੈਂ ਕਿਹਾ ਕੀ ਚਲੋ ਬੜਾ ਚਿਰ ਹੋ ਗਿਆ ਮੈਂ, ਕੋਈ ਸੂਟ ਨੀ ਸਵਾਇਆ ਤੁਹਾਡੇ ਤੋਂ। ਗਰਮੀਆਂ ਦਾ, ਹਾਂ ਤੇ ਮੈਂ ਕਿਹਾ ਕਵਾਂ ਪੁ ਪੂਛਾਂ ਜਰਾ ਫ੍ਰਰੀ ਹੈਗੇ ਉਹ ਤੇ ਸੀਦੋ ਮੇਰੇ ਸੂਟ।
ਫ੍ਰੀ ਹਜ ਤੇ ਮਨ ਦੇਖੋ ਦ ਹਫ਼ਤਾ ਕੋ ਲੱਗ ਜਾਏਗਾ ਕਿਉਂਕਿ ਮੇਰਾ ਆਪਣਾ ਕੰਮ ਨਾ ਬੜਾ ਪੈਂਡਿੰਗ ਪਿਆ ਵਾ ਵੇ। ਗਰਮੀ ਚ ਨਾ ਜੀਅ ਨਿ ਕਰਦਾ ਭੈਣ ਜੀ, ਮਸ਼ੀਨ ਰੱਖਣ ਤੇ।
ਹਾਂ, ਮਨ ਤੇ ਤਾਂ ਹੀ ਤੇ ਹਾਂ। ਤਾਂ ਹੀ ਤੇ ਮੈਂ ਨਹੀ ਸੀ ਪਾ ਰਹੀ ਗਰਮੀ ਕਰਕੇ, ਮੈਂ ਕਿਹਾ ਚੱਲ। ਤੁਹਾਨੂੰ ਕਹਿ ਦਿੰਦੀ ਹਾਂ, ਮੈਂ ਹੁਣ ਬੱਚਿਆਂ ਛੁੱਟੀਆਂ ਪਈਆਂ ਹੋਈਆਂ। ਕੋਈ ਕੰਮ ਤੇ ਹੋ ਨੀ ਪਾਉਂਦਾ ਦੂਜਾ ਹੋਰ।
ਹਾਂ, ਇਹੀ ਚੱਕਰ ਹੈ ਨਾ ਮੇਰਾ ਵੀ। ਬਸ ਸਾਰਾ ਦਿਨ ਐਵੇ ਵੀਂ ਨਿਕਲ ਜਾਂਦਾ ਏ, ਰੋਟੀ ਸਬਜ਼ੀ ਚ ਇਹਨਾਂ ਦੀ। ਤਰਾ ਛੋਟਾ ਵੇ ਉੱਦੇ ਚ ਲੱਗ ਜਾਈਦਾ ਤੇ ਸਿਲਾਈ ਦਾ ਕੰਮ ਹੋ ਹੋ ਈ ਨਈ ਪਾ ਰਿਆ ਬਸ।
ਸਈ ਕੈ ਰਏ ਓ ਬਿਲਕੁਲ ਨੀ ਹੋ ਪਾ ਰਿਆ, ਸਿਲਾਈ ਦਾ ਕੰਮ ਤੇ ਬਿਲਕੁਲ ਵੀ ਨੀ ਹੋ ਪਾ ਰਿਆ ਨੀ ਤੇ ਮੈਂ ਪੈਲਾਂ ਸੀ ਲੈਂਦੀ ਸੀ ਆਪਣੇ। ਹੁਣ ਤੇ ਮੇਰਾ ਓ ਵੀ ਨੀ ਦਿਲ ਕਰਦਾ ਗਰਮੀ ਇੰਨੀ ਹੋਈ ਦੀ ਐ।
ਬਸ ਓਈ ਨਾ ਗਰਮੀ ਕਰਕੇ ਤੇ ਕ ਐਸੇ ਮੱਤ ਮਾਰੀਦੀ ਏ ਇਸਕਰਕੇ ਸਮਝ ਈ ਨਈ ਆ ਰਿਆ ਜਿਵੇਂ ਦਿਮਾਗ ਬੌਤ ਬਦਲ ਜਾਂਦਾ ਨਾ। ਐਸੀ ਹਾਲਤ ਹੋਏ ਦੀ ਏ ਗਰਮੀ ਨੇ ਤੇ ਦੋ-ਤਿੰਨ ਦਿਨ ਤੋ ਬੌਤ ਜ਼ੈਦਾ ਗਰਮੀ ਐ।
ਹਾਂ, ਵੈਸੇ ਸੀ ਤੇ ਦਓਗੇ ਨਾ ਤੁਸੀਂ।
ਨਈ ਸੀ ਦਵਾਂਗੀ ਮੈਂ ਨਾ ਬਸ ਹੁਣ ਜੇੜੇ ਪੈਲੇ ਆਏ ਦੇ ਨੇ ਨਾ ਉਨਾਂ ਨੂੰ ਜਰਾ ਨਿਕਾਲ ਦਵਾਂ। ਥੋੜਾ ਫੋਨ ਆ ਰੇ ਨੇ ਉਨਾਂ ਦੇ ਵੀ ਮੈਂ ਵੀ ਉਨਾਂ ਨੂੰ ਮੈਂ ਕਿਆ ਦੋ- ਚਾਰ ਦਿਨ ਹੋਰ ਰੁਕੋ ਜਰਾ, ਬੜੀ ਦਿੱਕਤ ਆਂਦੀ ਵੀ ਗਰਮੀ ਕਰਕੇ ਤੇ ਬਸ ਐ ਦੋ
ਅੱਛਾ।
ਤੁਸੀਂ ਲੈ ਆਏ‌ਜੇ ਆਪ।
ਹਾਂ, ਹਾਂ ਤੇ ਤੁਸੀ ਓ ਫਰਸ਼ੀ ਸਲਵਾਰ ਸੀ ਦੋਗੇ।
ਹਾਂ-ਹਾਂ ਸੀਦਾਂਗੇ ਕੋਈ ਨੀ ਸੀਦਾਂਗੇ। ਤੁਸੀ ਆਪ, ਆਪ ਆਯਾ ਜੇ ਨਾ। ਤੁਸੀ ਆਪ ਆਇਆ ਜੇ ਨਾਪ ਆਪ ਤੁਆਡਾ ਲਵਾਂਗੀ ਮੈਂ ਹੈਂ ਨਾਪ।
ਹਾਂ-ਹਾਂ, ਮੈਂ ਈ ਆਵਾਂਗੀ ਕੱਪੜੇ ਲੈ ਕੇ। ਹਾਂ, ਮੈਂ ਈ ਆਵਾਂਗੀ ਕੱਪੜੇ ਲੈ ਕੇ ਤੇ। ਨਾਪ ਵੀ ਲੈ ਲੈਨਾ ਤੁਸੀ ਮੇਰਾ। ਹਾਂ, ਵੈਸੇ ਤੇ ਤੁਆਡੇ ਕੋਲ ਹੈਈ ਏ ਮੇਰਾ ਨਾਪ ਲਿਖ
ਹਾਂ, ਨਈ ਹੈਗਾ ਵੇ। ਹੈਗਾ ਤੇ ਪਰ ਤੁਸੀਂ ਜੈਦਾਤਰ ਪਲਾਜ਼ੋ ਈ ਪਵਾਏ ਨੇ ਨਾ ਮੇਰੇ ਕੋਲੋਂ ਯਾ ਫਿਰ ਤੇ ਫਿਰ ਤੋ ਫਰਸ਼ੀ ਸਲਵਾਰ ਜੇ ਕੈ ਰੇ ਓ ਨਾ ਫੇਰ ਓਂਜ ਓਦਾਂ ਨਾਪ ਲੈ ਲਾਂਗੀ ਨਾ ਤੇ ਠੀਕ ਬਣ ਜੇ
ਹਾਂ, ਕੋਈ ਗੱਲ ਨੀ ਮੈਂ ਨਾਪ ਦੇ ਦਾਂਗੀ ਤੁਆਨੂੰ ਆਜਾਂਗੀ ਮੈਂ ਆਪ ਈ। ਤੇ ਮੈਨੂੰ ਦੱਸੋ ਅ ਨਾਲ ਕੀ ਅੱਛਾ ਲੱਗੇਗਾ ਫਰਸ਼ੀ ਸਲਵਾਰ ਦੇ।
ਫਰਸ਼ੀ ਸਲਵਾਰ ਦੇ ਨਾਲ ਤੇ ਸ਼ੋਰਟ ਕੁੁਰਤੀਆਂ ਈ ਅੱਛੀਆਂ ਲੱਗਦੀਆਂ ਪੀਆਂ ਨੇ। ਜ਼ੈਦਾਤਰ ਓ ਐ ਈ ਆਰੇਆ ਏ ਕਿ ਸ਼ੋਰਟ ਕੁੜਤੀ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
ਤੇ
ਹਾਂ, ਸ਼ੋਰਟ ਕੁੜ ਤੀ, ਹਾਂ ਸ਼ੋਟ ਕੁੁੜਤੀ ਚਲਦੀਆਂ ਪਈਆਂ ਵੈਸੇ ਤੇ ਫੇਰ ਇੱਕ ਓ ਵੀ ਚੱਲਦੀ ਪਈਏ ਜੋ ਫਰੋਕ ਟਾਈਪ ਨੀ ਹੁੰਦੀ ਛੋਟੀ।
ਹਾਂ, ਓ ਵੀ ਅੱਛੀ ਲੱਗਦੀ ਓ ਮਤਲਬ ਪਰ ਓ ਗਰਲਸ ਲੂਕ ਚ ਅੱਛਾ ਲੱਗਦਾ ਵੇ, ਜੇ ਗਰਲਸ ਦੀ ਕਿਸੇ ਵਾਸਤੇ ਓਨੂ ਜਾਦਾ ਮੈਨੂੰ ਮੇਰੇ ਖਿਆਲ ਚ ਮੈਂ ਤੇ ਸੋਚਨੀ ਆ, ਅਗਰ ਲੇਡੀਜ਼ ਲੁੱਕ ਚ ਸਵਾਣਾ ਕਿਸੇ ਨੇ ਤੇ ਫੇਰ ਵ ਓਈ ਅੱਛੀ ਲੱਗਦੀ ਏ ਸ਼ੋਰਟ ਕੁੜਤੀ ਹੋ ਜੇ। ਪਰ ਅਗਰ ਤੁਸੀ ਸਵਾਣਾ ਏ ਅਲਗ ਜੇ ਗਰ ਗਲਸ ਲੁੱਕ ਚ ਸਵਾਨਾ ਫਿਰ ਫਰੋਕ ਵੀ ਅੱਛੀ ਲੱਗਦੀ ਐ ਓ ਵੀ ਪਾ ਲੈਂਦੇ ਨੇ।
ਹਾਂ। ਤੇ ਐਵੇਂ ਕਰਨੀ ਆ ਨਾ ਮੈਂ ਅਪਣਾ ਕੁੜਤਾ ਸੁਆਲਾਂਗੀ ਤੇ ਅਪਣੀ ਕੁੜੀ ਦਾ ਮੈਂ ਫਰੋਕ ਸਵਾਲਾਂਗੀ।
ਹਾਂ, ਐਵੇਂ ਕਰ ਸਕਦੇ ਓ ਤੁਸੀਂ।
ਹੈਨਾ ਤੇ ਮੈਂ ਨਾ ਸੇਮ ਕੱਪੜਾ ਲਿਆਈ ਸੀ ਅਪਣਾ ਤੇ ਅਪਣੀ ਕੁੜੀ ਦਾ ਨਾ ਬਿਲਕੁਲ ਸੇਮ ਕਲਰ ਵੀ ਤੇ, ਤੇ ਮੈਂ ਕਿਆ ਮੈਚਿੰਗ ਕਰਕੇ ਪਾਵਾਂਗੇ ਸਾਡੇ ਫੰਕਸ਼ਨ ਹੈਗਾ ਨਾ ਹਾਂ, ਘਰ ਦਾ ਈ ਫੰਕਸ਼ਨ ਹੈਗਾ ਸਾਡੇ ਤੇ ਮੈਂ ਸੋਚ ਚਯਾ ਸੀ ਓਹੀ ਪਾਲਾਂਗੇ ਅਸੀ।
ਹਾਂ, ਕੋਈ ਨੀ ਤੁਸੀਂ ਐਵੇਂ ਕਰਲਓ ਸੋਣਾ ਲੱਗੇਗਾ ਤੁਸੀਂ ਅਪਣੀ ਸ਼ੋਰਟ ਕੁੁਰਤੀ ਸਵਾ ਲੇਆ ਜੇ ਤੇ ਅਪਣੀ ਗੁੜੀਆ ਦੀ ਤੁਸੀ ਫਰੋਕ ਹੋਰ ਓ ਸਵਾ ਲੋ ਸੋਨਾ ਲਗੇਗਾ।
ਕੁੜਤੇ ਦੇ ਉੱਤੇ। ਥੋੜਾ ਕਿਉਂਕਿ ਫੰਕਸ਼ਨ ਵਿਚ ਪਾਨਾ ਐ ਨਾ ਮੈਂ।
ਕੱਪੜਾ ਕਿਵੇਂ ਫੈਬਰਿਕ ਕੀ ਹੈਗਾ ਤੁਹਾਡਾ ਕੋਟਨ।
ਕੋਟਨ ਹੀ ਹੈਗਾ ਕੋਟਨ ਹੀ ਹੈਗਾ।
ਹਾਂ ਤੇ ਤੁਸੀਂ ਫਿਰ ਉਹਦੇ ਨਾਲ ਮੈਚਿੰਗ ਲੈਸੇਸ ਆਪਣੀ ਪਸੰਦ ਦੀ ਲੈ ਆਯਾ ਜੇ।
ਅੱਛਾ ਲੈਸਿਸ ਤੇ ਮੈਂ ਲਿਆਈ ਨੀ ਲੈਸਿਸ ਤੁਸੀ ਲੈ ਆਨਾ।
ਚਲੋ ਮੈਂ ਐਵੇਂ ਕਰ ਲਾਂਗੀ ਫੇਰ ਜਿਵੇਂ ਤੁਸੀਂ ਤੁਸ ਦੱਸ ਦੇਨਾ ਮਤਲਬ ਬਰੀਕ। ਵਾਲੀ ਤੁਸੀਂ ਲਗਵਾਉਣਾ ਪਸੰਦ ਕਰਦੇ ਹੋ ਜਾਂ ਚੋੜੀ ਵਾਲੀ।
ਹਾਂ ਤੁਹਾਨੂੰ ਜ਼ਿਆਦਾ ਪਤਾ ਏ ਮੈਚਿੰਗ ਦਾ। ਮੈਨੂੰ ਇੰਨਾ ਪਤਾ ਵੀ ਨੀ ਹੈਗਾ। ਕੇਹੜੀ ਅੱਛੀ ਲੱਗੇਗੀ ਤੁਸੀ ਤੇ ਸੀਂਦੇ ਰਹਿੰਦੇ ਓ ਤੁਹਾਨੂੰ ਪਤਾ ਐ। ਕਿਦੇ ਨਾਲ ਕੀ ਅੱਛਾ ਲੱਗੇਗਾ।
ਹਾਂ ਨੀ ਕੋਈ ਨੀ ਤੁਸੀ ਫੈਬਰਿਕ ਮੈਨੂੰ ਦੇ ਜਾਣਾ ਆਓਗੇ ਤੇ ਫੇਰ ਦੇ ਜਾਣਾ। ਨਾਪ ਵੀ ਲੈ ਲਾਂਗੀ ਤੇ ਫੇਰ ਮੈਂ ਲੈਸਾਂ ਵੀ ਦੇਖ ਲਾਂਗੀ। ਕੁਛ ਤੇ ਮੈਂ ਰੱਖੀ ਦੀਆਂ ਨੇ ਸਟੋਕ ਵਿੱਚ ਅਪਣੇ ਵੀ ਰੱਖੀ ਦੀਆਂ ਨੇ ਅਗਰ ਓਦੇ ਚੋ ਕੋਈ ਨੀ ਪਸੰਦ ਆਏਗੀ। ਫੇਰ ਬਜ਼ਾਰੋਂ ਲੈਆਵਾਂਗੇ ਹੋਰਕੀ ਐਵੇਂ ਕਰਲਾਂਗੇ।
ਤੁਹਾਨੂੰ ਠੀਕ ਲੱਗੇ ਜਿਹੜੀ ਸੋਹਣੀ ਲੱਗੇਗੀ ਤੁਹਾਨੂੰ।
ਹੂੰ ਹੁਂ। ਖਾਲੀ ਕੋਟਨ ਤੇ ਓ, ਉਹੀ ਅੱਛੀ ਲੱਗਦੀ ਏ ਨਾ ਉਹੀ ਲੱਗਦੀ ਏ ਅੱਛਾ
ਬਾਾਹਵਾਂ ਤੇ ਵੀ। ਕਰਾਨੀ ਏ ਮੈਂ ਡਿਜ਼ਾਇਨਿੰਗ।
ਹਾਂ ਕੋਈ ਨੀ ਮੇਰੇ ਕੋਲ ਹੈਗੇ ਨੇ ਡਿਜ਼ਾਇਨ ਕੈਟਾਲੋਗ ਹੈਗੀ ਆ ਤੁਸੀਂ ਦੇਖ ਲਿਆ ਜੇ। ਜੇੜੀ ਤੁਹਾਨੂੰ ਪਸੰਦ ਆਏ।
ਹਾਂ ਤੇ ਮੈਂ ਅ। ਉਹ ਵੀ ਸਵਾਣਾ ਹੈ ਕੋਟ ਸ਼ੈਟ ਵੀ ਸਵਾਣਾ ਇੱਕ।
ਕੋਈ ਨੀ ਤੁਸੀਂ ਜੋ ਜੋ ਨਾ ਆਪਣੀ ਲਿਸਟ ਬਣਾ ਕੇ ਰੱਖ ਲਓ ਤਿਆਰ ਬਸ ਐਵੇਂ ਕਿ ਦੋ। ਤਿੰਨ ਦਿਨ ਦਾ ਮੈਨੂੰ ਟਾਈਮ ਦਿਓ ਮੈਂ ਜਦਾ ਜਿਹੜੇ ਪਹਿਲੇ ਕੱਪੜੇ ਨੇ ਉਹ ਘੱਟ ਨਿਕਾਲ ਦੇਵਾਂ ਦੇ ਦੇਵਾਂ।
ਹਾਂ ਹਾਂ ਉਹਦੀ ਤੇ ਕੋਈ ਗੱਲ ਨੀ ਹੈ ਅਗਲੇ ਮਹੀਨੇ ਵੀ। ਫੰਕਸ਼ਨ ਇਹ ਮਹੀਨਾ ਹੈ ਤੁਹਾਡੇ ਕੋਲ ਤੁਸੀਂ ਆਰਾਮ ਨਾਲ ਸੀ ਦੇ ਨਾਲ ਕੋਈ। ਕਾਹਲੀ ਨੀ ਹੈਗੀ ਮੈਨੂੰ ਬਸ ਮੈਨੂੰ ਐ ਹੁੰਦਾ ਪਿਆ ਕਿ ਸੋਹਨਾ ਬਣ ਜੇ।
ਹਾਂ ਨਹੀਂ ਕੋਈ ਨੀ ਤੁਹਾਨੂੰ ਡਿਜ਼ਾਇਨ ਦਿਖਾ ਦਾਂਗੀ ਮੈਂ ਮੇਰੇ ਕੋਲ ਬੜੇ ਬਣੇ। ਮੈਂ ਸਬਦੀ ਸ ਸਟਿਚ ਕਰਕੇ ਦੇਨੀ ਆਂ ਨਾ ਕਸਟਮਰ ਨੂੰ। ਤੇ ਮੈਂ ਉਹਦੀ ਫੋਟੋ ਵੀ ਕਲਿੱਕ ਕਰਕੇ ਰੱਖ ਦੰਦੀ ਹਾਂ ਤਾਂ ਕਿ ਕਿਸੇ ਹੋਰ ਨੂੰ ਹੋਵੇ ਦਾ ਕਿਸੇ ਨੂੰ ਪਸੰਦ।
ਐ ਠੀਕ ਕਰਦੇ ਓ ਤੁਸੀ।
ਫਿਰ ਮੈਂ ਹਰ ਕਿਸੇ ਨੂੰ ਤਾਂ ਡਿਜਾਇਨਿੰਗ ਸਮਝ। ਪਾਣੀ ਨੁ ਸਮੇਲ ਏਨੀ ਏ ਬੋਲ ਬੋਲ ਕੇ ਬੋਲ ਬੋਲ ਕੇ ਕਿੰਨਾ ਕੁ ਸਮਝਾਵਾਂਗੇ ਅਸੀਂ ਕਿਸੇ ਨੂੰ। ਤੇ ਮੈਂ ਕਿਸੇ ਦਾ ਅਗਰ ਡਿਜ਼ਾਇਨਿੰਗ ਕੰਮ ਕਰਨੀ ਆ ਨਾ ਤੇ ਮੈਂ ਉਹਦੀ ਫੋਟੋ ਕਲਿੱਕ ਕਰਕੇ ਰੱਖ ਲੈਂ। ਵੀ ਜੇ ਕਿਸੇ ਹੋਰ ਨੇ ਸਵਾਣਾ ਹੋਏ ਉਹਦੇ ਨਾਲ ਫਿਰ ਮੈਂ। ਔਵੇਂ ਦਾ ਫੇਰ ਮੈਂ ਦਿਖਾ ਦਿੰਨੀ ਆਂ। ਫਿਰ ਸਿਰ ਦਰਦੀ ਵੀ ਘੱਟ ਹੁੰਦੀ ਹੈ ਜਰਾ।
ਸੀ ਮੈ। ਮੈਂ ਸੋਚ ਹੀ ਰਹੀ ਸੀ ਬਹੁਤ ਦਿਨਾਂ ਤੋਂ ਕਿ ਤੁਹਾਨੂੰ ਚਲੋ ਫੋਨ ਕਰਾਂ ਤੇ ਮੈਂ ਤੁਹਾਨੂੰ ਪੁੱਛ। ਅੱਛਾ ਤੁਸੀਂ ਮੇਰੇ ਸੂਟ ਸੀਦੋ ਨਾਲੇ ਫੰਕਸ਼ਨ ਵੀ ਆਂਦਾ ਪਿਆ ਐ ਸਾਡੇ। ਤੇ ਬਸ ਓਹੀ ਸੋਚ ਰਹੀ ਸੀ ਮੈਂ। ਹੁਣ ਚਲੋ ਤੁਸੀਂ ਸੀ ਦੋਗੇ।
ਹਾਂ ਮੈਂ ਵੀ ਸਹੀ ਹੈ ਤੁਸੀਂ ਮੈਨੂੰ ਪਹਿਲੇ ਦੱਸ ਦਿੱਤਾ ਏ ਨਾ ਤੇ ਫੇਰ ਮੈਂ ਹੋਰ ਕਿਸੇ ਤੇ ਅਜੇ ਕੱਪੜੇ ਦਾ ਵੀ ਉਹ।
ਹਾਂ ਤਾਂ ਹੀ ਮੈਂ ਜਲਦੀ ਹਾਂ ਤਾਂ ਹੀ ਮੈਂ ਤੁਹਾਨੂੰ ਜਲਦੀ ਦੱਸ ਦਿੱਤਾ। ਤਾਂ ਇੱਕ ਮਹੀਨਾ ਹੈ ਤੁਹਾਡੇ ਕੋਲ ਹਜੇ। ਹਾਂ ਤੇ ਨਾਲੇ ਮੈਂ ਆਪਣੀ ਕੁੜੀ ਨੂੰ ਵੀ ਲੈ ਕੇ। ਕਿਆ ਹੂਆ ਫਿਰ ਮਾਪ ਵਾਸਤੇ,
ਹਾਂ ਲੈ ਆਓਗੇ ਤੇ ਜ਼ਰਾ ਸਹੀ ਰਹੇਗਾ ਉਹਨੂੰ ਉਹਦੀ ਮਰਜ਼ੀ ਦਾ ਵੀ ਉਹਦਾ ਨਾਪ ਉਰੇ ਸਹੀ ਰਹਿੰਦਾ ਜਰਾ ਏਕ। ਇੱਕ ਵਾਰੀ ਮੈਂ ਲੇਲਾਂਗੀ ਨਾ ਫੇਰ ਮੈਂ ਤੁਹਾਡਾ ਲਖ ਲਵਾਂਗੀ। ਤੁਹਾਡਾ ਮੈਜਰਮੈਂਟ ਮੇਰੇ ਕੋਲ ਹੋਏਗਾ, ਹਾਂ ਫੇਰ ਤੁਹਾਨੂੰ ਦੁਆਰਾ ਆਣ ਦੀ ਲੋੜ ਨੀ। ਇਤਨੀ ਪਏ ਕਰੇਗੀ ਫਿਰ ਮੈਂ ਨੂੰ ਕੋਈ ਨਾਪ ਕੇ ਬਣਾ ਦਾਂਗੇ
ਹਾਂ-ਹਾਂ ਓਹੀ ਨਾ, ਕਿਉਂਕਿ ਨਾ ਅ ਵਿਆਹ ਹੈਗਾ, ਫਿਰ ਮੈਂ ਤੁਹਾਡੇ ਤੋਂ ਹੋਰ ਵੀ ਬੋਤ ਕੱਪੜੇ ਸੁਆਉਣੇ ਨੇ ਮੈਂ। ਸੋਚ ਰਹੀ ਸੀ, ਕਿ ਅ ਜਿਵੇਂ ਵਿਆਹਾਂ ਦੇ ਸਾਰੇ ਫੰਕਸ਼ਨਜ਼ ਹੁੰਦੇ ਨੇ ਤੇ ਮੈਨੂੰ ਸਹੀ ਲੱਗਦਾ ਐ, ਕਿ ਮੈਂ ਸੁਆ ਲਵਾਂ ਕੱਪੜੇ, ਬਜ਼ਾਰੋਂ ਮੈਨੂੰ ਪਸੰਦ ਨੀ ਆਂਦੇ। ਮੈਂ ਕੱਪੜਾ ਲੈ ਕੇ, ਸੁਆਣਾ ਜ਼ਾਦਾ ਓਹ ਕਰਦੀ ਆਂ।
ਹਾਂ, ਰੈਡੀਮੇਡ ਦੀ ਤੇ ਫਿਟਿੰਗ ਹੀ ਨੀ ਆਂਦੀ, ਜੀ ਜਿੰਨੀ ਮਰਜ਼ੀ ਠੀਕ ਕਰੋ, ਫ਼ਿਰ ਵੀ ਉਹ ਵਾਲੀ ਗੱਲ ਨਹੀਂ ਆਂਦੀ, ਮਜਾ ਨੀ ਆਂ
ਬਿਲਕੁਲ ਮਜ਼ਾ ਨੀ ਆਂਦਾ, ਮੈਨੂੰ ਵੀ ਮਜ਼ਾ ਨੀ ਆਂ ਬਾਜ਼ਾਰ ਦੇ ਕੱਪੜਿਆਂ ਨਾਲ ਨਾ, ਮੈਂ ਖੁਦ ਹੀ ਸਟਿਚ ਕਰਵਾਣਾ ਜ਼ਿਆਦਾ ਪ੍ਰੈਫਰ ਕਰਦੀ ਆਂ।
ਹੁਣ ਸਾਡੇ ਕੋਲ ਵੀ ਆਂਦੇ ਨੇ, ਰੈਡੀਮੇਡ ਦੀ ਕਹਿਣਗੇ ਫਿਟਿੰਗ ਕਰ ਦੋ। ਕਈ ਕਰ ਕਰਕੇ ਦਈ ਦੀ ਏ ਆਪਣੇ ਹਿਸਾਬ ਨਾਲ, ਤੇ ਹੁਣ ਜਿਵੇਂ ਹੁਣ ਰੈਡੀਮੇਡ ਦੇ ਹਿਸਾਬ ਨਾਲ ਹੋਣੀ ਏ ਉਵੇਂ ਕਰਕੇ। ਤਾਂ ਆਗੇ ਨਾ, ਫੇਰ ਵੀ ਬੜੇ ਅਮੀਰ ਨੇ। ਨਿਕਾਲਦੀਆ ਨੇ ਆ ਕੇ, ਦੁਬਾਰਾ-ਦੁਬਾਰਾ ਆਣਗੀਆਂ, ਇੱਥੋਂ ਸਹੀ ਨੀ ਆ ਰਿਹਾ ਉੱਥੋਂ ਸਈ ਨੀ ਆ ਰਿਹਾ, ਤੇ ਬੜਾ ਕਈਆਂ ਤੇ ਕਈ ਕਸਟ ਕਸਟਮਰ ਤੇ ਮੇਰਾ ਬੜੀ ਸਿਰ ਖਪਾਈ ਕਰਨੀ ਪੈਂਦੀ ਐ ਮੈਨੂੰ, ਇਸ ਕਰਕੇ ਮੈਂ ਤਾਂ ਖੁਦ ਨਾ ਰੈਡੀਮੇਡ ਨੂੰ ਠੀਕ ਕਰਨਾ, ਮੈਨੂੰ ਝੰਝੜ ਜਾ ਹੀ ਲੱਗਦਾ। ਉਹਦੀ ਫਿਟਿੰਗ ਸਹੀ ਨੀ ਆਂਦੀ ਬਾਅਦ ਚ।
ਬਿਲਕੁਲ, ਮੈਂ ਵੀ ਹੁਣ ਤੱਕ ਜਿੰਨੇ ਵੀ ਲੁਤੇ ਨੇ ਰੈਡੀਮੇਡ, ਮੈਨੂੰ ਕਦੀ ਫਿਟਿੰਗ ਨਹੀਂ ਆਈ। ਉਹ ਨਾ ਮੈਨੂੰ ਵਧੀਆ ਲੱਗਦਾ ਪਾ ਕੇ ਫੇਰ, ਇੱਕ ਹੁੰਦਾ ਨਾ ਕਿ ਚੱਲ ਪੈਸਾ ਖਰਚਿਆਂ ਅਸੀਂ, ਤੇ ਸੋਹਣੇ ਵੀ ਲੱਗਣੇ ਚਾਹੀਦੇ ਹੁਣ। ਚੀਜ਼ ਆਂਦੀ ਨੀ ਐ।
ਹੂੰ, ਨਹੀਂ ਕੋਈ ਨੀ ਤੁਸੀਂ ਕੱਪੜੇ ਲੈ ਨਾ ਤੁਸੀਂ ਜਿਵੇਂ ਸੀ।
ਥੋੜ੍ਹੀ ਵੈਸੀ ਵਾਲੀ ਫੈਂਸੀ ਡਰੈਸਿਸ ਵੀ ਸੀਅ ਲੋ ਗੇ ਨਾ।
ਹਾਂ ਕਰ ਲੈਂਦੇ, ਕਰ ਤੇ ਲਈਦਾ, ਪਰ ਥੋੜਾ ਟਾਈਮ ਜਾ ਲੱਗ ਜੇਗਾ।
ਨਹੀਂ, ਟਾਈਮ ਤੁਹਾਡੇ ਕੋਲ ਬਹੁਤ ਏ ਹਾਲੇ ਤਾਂ। ਹਾਂ ਇਹ ਤੇ ਅਲੱਗ ਹੈਗਾ ਨਾ, ਇਹ ਤੇ ਪਹਿਲਾ ਫੰਕਸ਼ਨ ਹੈਗਾ, ਤੇ ਇਹਦੇ ਵਾਸਤੇ ਤਾਂ ਮੈਂ ਸੂਟ ਹੀ ਪਾਣਾ। ਜਿਹੜੇ ਬਾਕੀ ਵਾਲੇ ਫੰਕਸ਼ਨ ਹੈਗੇ ਨੇ ਜਿਵੇਂ ਹਲਦੀ, ਮਹਿੰਦੀ ਹੁੰਦੇ ਆ ਨਾ, ਉਹਦੇ ਅਕੋਰਡਿੰਗ ਮੈਨੂੰ ਸੁਆਣੇ ਨੇ, ਥੋੜੇ ਹੈਵੀ- ਹੈਵੀ ਕੱਪੜੇ ਨੇ ਨਾ ਉਹ।
ਅੱਛਾ, ਫੈਬਰਿਕ ਲੈ ਆਏ ਹੋਏ ਹੋ ਤੁਸੀਂ।
ਹਾਂ ਫੈਬਰਿਕ ਮੈਂ ਲੈ ਆਈ ਹੋਈ ਆਂ, ਹਲਦੀ ਤੇ ਮਹਿੰਦੀ ਦਾ ਤੇ ਮੈਂ ਲੈ ਹੀ ਹੋਈ ਹਾਂ। ਆਂ ਹਲਦੀ ਵਾਸਤੇ ਤੇ ਮੇਰਾ ਵੈਸੇ ਵਾਲਾ ਹੈਗਾ ਨਾ, ਜਿਹੜੇ ਹੈਵੀ ਬਲਾਊਜ ਹੁੰਦਾ ਐ ਥੋੜਾ। ਮੋਤੀਆਂ ਵਾਲਾ ਹਨਾ, ਉਹਦੇ ਥੱਲੇ ਸ਼ਰਾਰਾ ਹੈਗਾ ਐ। ਕਰੋਪ ਹੈਗਾ ਬਲਾਊਜ ਉਹਦਾ, ਹਾਂ ਕਰੋਪ ਹੈਗਾ ਬਲਾਊਜ ਥੋੜਾ। ਬਾਕੀ ਥੱਲੇ ਸ਼ਰਾਰਾ ਹੈਗਾ।
ਹਾਂਜੀ-ਹਾਂਜੀ, ਚਲੋ ਵਧੀਆ।
ਹਾਂ ਤੇ ਤੇ ਮੈਂ ਆ ਜਾਵਾਂਗੀ ਤੁਹਾਡੇ ਕੋਲ ਹਨਾ, ਤੁਸੀਂ ਮੈਨੂੰ ਦੱਸ ਦੇਣਾ ਜਦ ਫ੍ਰੀ ਹੋਵੋਗੇ, ਮੈਂ ਆ ਜਾਵਾਂਗੀ।
ਹਾਂਜੀ, ਤੁਸੀਂ ਦੱਸੋ ਕਦੋਂ ਆਣਾ, ਜਦੋਂ ਆਓਗੇ ਮੈਂ ਉਹ ਆਪਣਾ ਫੇਰ ਦੇਖ ਲਾਂਗੀ ਨਾ, ਕਿਧਰੇ ਜਾਣਾ
ਦੋ ਤਿੰਨ ਦਿਨ- ਦੋ ਤਿੰਨ ਦਿਨ ਬਾਅਦ ਆਜਾ।
ਕੋਈ ਨੀ ਹਾਂ, ਆਜੋ। ਤੁਸੀਂ ਫੋਨ ਕਰ ਲੈਣੇ ਹੋ, ਫਿਰ ਮੈਂ ਮਿਲ ਜਾ ਗੀ, ਠੀਕ ਐ। ਠੀਕ ਹੈ ਜੀ, ਚਲ।
ਠੀਕ ਐ ਜੀ, ਠੀਕ ਐ ਜੀ, ਸਸ ਰੀ ਕਾਲ।
ਸਸ ਰੀ ਕਾਲ।